ਹੈਲੋ
ਹੈਲੋ
ਹੈਲੋ
ਆਵਾਜ਼ ਨੀ ਆ ਰਈ
ਹਾਂਜੀ ਹਾਂਜੀ ਹੁਣ ਆ ਰਹੀ ਐ ਕਿਵੇਂ ਠੀਕ ਔ
ਹਾਂਜੀ ਹਾਂਜੀ ਵਦੀਆ ਜੀ ਤੁਸੀਂ ਦੱਸੋ
ਅੱਛਾ ਜੀ ਕੀ ਕਰਦੇ ਪਏ
ਬਸ ਜੀ ਬੈਠੇ ਹੀ ਸੀ ਵੇਹਲੇ ਸੀ ਕੀ ਕਰਦੇ ਹੈਲੋ
ਹੈਲੋ
ਹਾਂਜੀ ਹਾਂਜੀ
ਆਵਾਜ਼ ਨਹੀਂ ਆ ਰਹੀ ਮੇਰੀ
ਆ ਰਈ ਏ ਆ ਰਈ ਏ
ਅੱਛਾ ਅਛਾ
ਕੀ ਕਰਦੇ ਔ ਤੁਸੀਂ
ਕੁਛ ਨੀ ਬਸ ਖਾਂਸੀ ਜੂਕਾਮ ਹੋਆ ਪਿਆ ਐਪਲੇਸ਼ਨ ਕਰਕੇ
ਪਲਿਊਸ਼ਨ ਕਰਕੇ
ਹਾਂਜੀ, ਤੁਸੀਂ ਠੀਕ ਓ?
ਹਾਂਜੀ, ਹਾਂਜੀ ਪਲਿਊਸ਼ਨ ਹੋਇਆ ਈ ਬਹੁਤ ਪਿਆ ਏ, ਬੋਤ ਜਾਦਾ ਪਲਿਊਸ਼ਨ ਹੋ ਗਿਆ ਆ।
ਅ ਹੋਰ ਜੀ, ਸਾਅ ਲੈਣ ਚ ਕਿੰਨੀ ਦਿੱਕਤ ਆ ਰੀ ਐ।
ਹਾਂਜੀ, ਹਾਂਜੀ ਬੋਤ ਜਾਦਾ। ਗੱਡੀਆਂ, ਕਾਰਾਂ ਵਗੈਰਾ ਬੋਤ ਹੋ ਚੁੱਕੀਆਂ ਅੱਜ ਕੱਲ੍ਹ ਨਾ।
ਹਾਂਜੀ, ਕੱਲ ਮੈਂ ਬਾਜ਼ਾਰ ਗਈ ਸਾਂ ਸ਼ਾਮ ਨੂੰ।
ਹਾਂਜੀ।
ਔਰ ਉੱਥੇ ਗਏ ਤਾਂ ਏਨਾ ਪਲੁ, ਧੂੰਆਂ ਏਨਾ ਗੰਦੀ ਮਿੱਟੀ ਉੱਠ ਰਈ ਸੀ ਉਦੇ ਘਰ। ਕਿ ਏਨਾ ਜਾਦਾ ਬੁਰਾ ਹਾਲ ਹੋ ਗਿਆ, ਘਰੇ ਆ ਕੇ ਸਾਹ ਨਾ ਆਵੇ।
ਜੀ, ਬਾਦ ਜੀ ਏਦਾਂ ਈ ਚੱਲ ਰਿਆ ਸਭ ਕੁਜ, ਏਧਰ ਵੀ ਏਹੀ ਹਾਲ ਆ। ਪਿੰਡਾਂ 'ਚ ਤੇ ਫਿਰ ਵੀ। ਠੀਕ ਆ, ਆਪਣਾ ਪੇਡ-ਪੌਦੇ ਵਗੈਰਾ ਹੈਗੇ ਆ, ਇੱਧਰ ਤਾਂ ਕੁੱਝ ਵੀ ਨੀ ਸ਼ਹਿਰਾਂ 'ਚ ਤਾਂ। ਸ਼ਹਿਰਾਂ 'ਚ ਤਾਂ ਪ੍ਰਦੂਸ਼ਣ ਈ, ਬੋਤ ਜਾਦਾ ਹੋਇਆ ਐ।
ਤੁਸੀਂ। ਤੁਸੀਂ ਸ਼ਹਿਰ ਰੈਂਦੇ ਓ, ਜਾਂ ਪਿੰਡਾਂ ਚੋਂ?
ਜੀ, ਆਪਾਂ ਸ਼ਹਿਰ 'ਚ ਰੈਂਦੇ ਆਂ।
ਤਾਨੂੰ ਤਾਂ ਉਤੋਂ ਵੀ ਜਾਦਾ ਪ੍ਰੋਬਲਮ ਹੋ ਗੀ।
ਹਾਂਜੀ, ਸਾਡੇ ਏਧਰ। ਏਅਰ ਪੋਲਿਊਸ਼ਨ ਵੀ ਬੋਤ ਆ, ਨਾਲੇ ਵਾਟਰ ਪੋਲਿਊਸ਼ਨ ਵੀ ਬੋਤ ਆ।
ਵਾਟਰ ਪੋਲਿਊਸ਼ਨ ਜਾਦਾ ਆ, ਵਾਟਰ ਪੋਲਿਊਸ਼ਨ ਤੇ ਚਲੋ ਆਪਨਾ। ਮੈਂ ਕਿਆ, ਵਾਟਰ ਪੋਲਿਊਸ਼ਨ ਤੇ ਚਲੋ। ਆਪਨਾ, ਮਸ਼ੀਨਾਂ ਰਾਈਂ ਹੋ ਜਾਂਦਾ ਐ, ਠੀਕ।
ਹਾਂਜੀ-ਹਾਂਜੀ।
ਓ ਏਅਰ ਪੋਲਿਊਸ਼ਨ ਨੀ ਹੋ ਸਕਦਾ, ਏਅਰ ਪੋਲਿਊਸ਼ਨ ਤੇ।
ਹਾਂਜੀ ਦੇਖੋ, ਕਿੰਨੇ ਸਾਧਨ ਚੱਲਦੇ ਨੇ ਸ਼ਹਿਰ ਦੇ ਵਿੱਚ। ਸਾਰਾ ਦਿਨ ਸਾਧਨ ਚੱਲਦੇ ਨੇ, ਉਨਾਂ ਨਾ। ਗੰਦਾ ਧੂੰਆਂ, ਹੋਟਲਾਂ ਦੇ ਵਿੱਚ ਜੇੜਾ ਤੇਲ। ਬਾਲ ਰਏ ਨੇ ਉਨਾਂ ਦਾ ਗੰਦਾ ਧੂੰਆਂ, ਜੇੜਾ ਗੰਦਾ। ਤੇਲ ਬਲ ਰਿਆ।
ਜੀ-ਜੀ, ਅੱਜ ਕੱਲ੍ਹ ਤੇ ਓ ਸਾਡੇ। ਸਾਡੇ ਏਧਰ ਸ਼ਹਿਰਾਂ 'ਚ ਤੇ, ਆਪਨਾ, ਜਗ੍ਹਾ-ਜਗ੍ਹਾ ਤੇ ਫਾਸਟ ਫੂਡ ਦੀ ਦੁਕਾਨ ਲੱਗੀ ਦੀ ਐ, ਔਰ। ਜਗ੍ਹਾ-ਜਗ੍ਹਾ ਤੇ ਈ, ਉਹ ਨਾ ਤੇਲ ਦੀ ਵਰਤੋਂ ਤੇ ਹੈ ਈ ਐ। ਓ ਫਿਰ, ਓਦਾ ਵੀ ਪ੍ਰਦੂਸ਼ਨ ਐ ਬਹੁਤ।
ਹਾਂਜੀ, ਦੇਖ, ਦੇਖੋ ਥਾਂ-ਥਾਂ। ਤੇ ਕਿੰਨਾ ਗੰਦਾ ਕੂੜਾ ਸਿੱਟਿਆ ਪਿਆ ਹੁੰਦਾ ਹੈ। ਸਾਫ਼ ਕੋਈ ਵੀ ਜਗ੍ਹਾ ਨੀ ਹੈਗੀ ਗੀ, ਹੈਨਾ।
ਜੀ-ਜੀ, ਸਾਡੇ ਤੇ, ਏਧਰ ਵੀ। ਸਾਡੇ ਆਲੇ ਪਾਸੇ ਵੀ ਹੁਣ, ਜਿੱਦਾਂ ਕੀ। ਦਿੱਲੀ 'ਚ ਪਾੜ ਨੀ ਗੇ, ਕੂੜੇ ਦੇ!
ਹਾਂਜੀ।
ਏਧਰ ਵੀ ਹੋ ਗਏ ਹੁਨ ਪਾੜ ਕੂੜੇ ਦੇ।
ਦਾ ਸਾਹ ਲੈਣਾ ਕਿੰਨਾ ਗੰਦਾ ਲੱਗਦੈ, ਉੱਥੇ ਵ, ਖੜ੍ਹਨਾ ਵੀ ਬੁਰਾ ਲੱਗਦੈ, ਉੱਥੇ ਕਿੰਨਾ ਗੰਦਾ ਮੁਸ਼ਕ। ਕਲ
ਹਾਂਜੀ, ਹਾਂਜੀ, ਸਾਡੇ ਏਧਰੋ ਦੀ। ਦਸ ਕਿਲੋਮੀਟਰ, ਪੰਦਰਾਂ ਕਿਲੋਮੀਟਰ ਦੀ ਦੂਰੀ ਤੇ ਹੈ। ਪਾੜ ਈ ਪਾੜ ਸਟਾਟ ਹੋ ਜਾਂਦੇ ਬੜੀ ਜਾਦਾ ਸਮੈਲ ਆਂ ਦੀ ਕਿ ਉਧਰੋਂ ਜਾਣਾ ਆ ਔਖਾ ਹੋ ਜਾਂਦਾ ਆਣਾ ਜਾਣਾ ਔਖਾ ਈ ਹੋ ਜਾਂਦਾ ਅੱਗੋ ਓ
ਬਮਾਰੀਆਂ ਲੱਗਦੀਆਂ ਉਦੇ ਨਾਲ ਕਿੰਨੀਆਂ ਹਨਾ ਕਉਂਕਿ ਜਾਣਾ ਤਾਂ ਪੈਂਦਾ ਈ ਐ ਕੰਮ ਲਈ ਤਾਂ ਜਾਣਾ ਈ ਪੈਂਦਾ ਐ
ਹਾਂਜੀ ਹਾਂਜੀ ਬਹੁਤ ਗੰਦਾ ਏਰੀਆ ਹੋਇ ਦਾ ਐ ਪੋਲਿਊਸ਼ਨ ਲੋਕੀ ਈ ਫੈਲਾਈ ਜਾ ਰਹੇ ਆ ਸਾਈਕਲ ਕਰਦੇ ਕੋਈ ਨੀ ਗ ਉਹ ਪਿਆ ਆ ਉਹ ਧਰੀ ਪਲਾਸਟਿਕ
ਜਰਕਾਰੀ ਹਸਪਤਾਲ ਚ ਦੇਖ ਲੋ ਤੁਸੀਂ ਈ ਉਹਨਾਂ ਦੇ ਬਾਹਰ ਕਿੰਨਾ ਜ਼ਿਆਦਾ ਕੂੜਾ ਪਿਆ ਹੁੰਦਾ ਐ ਖਾ ਥਾਂ ਥਾਂ ਤੇ ਗੰਦਾ ਪਾਣੀ ਖੜਾ ਹੁੰਦਾ ਐ ਨਾ ਇੱਕ ਤਾਂ ਮਰੀਜ਼ ਵੈਸੇ ਏ ਬਿਮਾਰ ਜ਼ਿਆਦਾ ਹੁੰਦਾ ਉੱਥੇ ਜਾ ਕੇ ਹੋਰ ਜ਼ਿਆਦਾ ਬਿਮਾਰ ਹੋ ਜਾਂਦਾ ਐ
ਹਾਂਜੀ ਬਿਲਕੁਲ ਠੀਕ
ਹਨਾ
ਬਹੁਤ ਬਹੁਤ ਜ਼ਿਆਦਾ ਪਰਦੂਸ਼ਨ ਆ ਰਿਹਾ ਹੈ
ਹੂ
ਅੱਛਾ। ਐ ਸਹੀ ਕਰਨ ਦਾ ਇੱਕ ਹੋਰ ਤਰੀਕਾ ਆ ਪੇਡ ਪੋ ਲਾਣੇ ਚਾਲੂ ਕਰਨੇ ਪੈਣੇ ਐ ਤੇ ਤੁਹੀ ਪਿੰਡ ਤੋਂ ਓ
ਹਾਂਜੀ
ਤੁਸੀਂ ਪਿੰਡ ਤੋਂ ਆਏ ਜੀ
ਹਾਂਜੀ ਅਸੀਂ ਪਿੰਡ ਚ ਆ ਪਿੰਡ ਚ ਵੀ ਇੰਨਾ ਜਾਲਾਆ ਪੋਲਿਊਸ਼ਨ ਆ ਨਾ ਪੁੱਚੋ ਨਾ ਹਲ ਤਾਂ ਪਹਿਲਾਂ ਵਾਲੇ ਲੋਕ ਸੀਗੇ ਜਿਹੜੇ ਉਹ ਕੋਈ ਕੰਮ ਆਦਾ ਸੀ ਥੋੜਾ ਬਹੁਤ ਦੂਰ ਤੀ ਕਰਦਾ ਆ ਤਾਂ ਲੋਕ ਪੈਦਲ ਜਾਣਾ ਪਸੰਦ ਕਰਦੇ ਸੀ ਤੇ ਅੱਜ ਕੱਲ ਬੱਚ ਤੇ ਉਹ ਚਲ ਵਡ ਵੱਡੇ ਕਹੋ ਚਾਹੇ ਕੋਈ ਕਉ ਦਸ ਮਿੰਟ ਦਾ ਰਸਤਾ ਵੀ ਹੋਵੇਂ ਤਾਂ ਕਹਿਣਗੇ ਮਾ ਮੋਟਰਸਾਈਕਲ ਤੋਂ ਬਿਣਾ ਨੀ ਜਾਣਾ ਫਿਰ ਚਲਾਉਣ ਤੇ ਇੰਨਾ ਜ਼ਿਆਦਾ ਤੇਜ਼ ਨੇ ਉਸਦਾ ਗੰਦਾ ਧੂੰਆਂ ਜਦੋਂ ਔਰ ਜਦ ਵੇਖਲੋ ਪਿੰਡਾਂ ਵਿੱਚ ਤਾਂ ਕੱਚੀਆਂ ਸੜਕਾਂ ਆ ਹੁੰਦੀਆਂ ਨੇ ਹੁੰਦੀਆਂ ਹੀ ਨੀਗੀਆਂ ਮਿੱਟੀ ਹੁੰਦੀ ਐ
ਹਾਂ ਮਿੱਟੀ ਹੁੰਦੀ ਐ
ਹਾਂ ਤੇ ਉਹ ਜ਼ਿਆਦਾ ਤੇਜ਼ ਚਲਾਉਣ ਵਾਲੇ ਸਾਧਨ ਨਾਲ ਮਿੱਟੀ ਰੁੜਦੀ ਐ ਉਹ ਕਿੰਨਾ ਕੁਛ ਹੁੰਦਾ ਐ ਉਦੇ ਨਾਲ ਨਾ ਗੰਦੀ ਮਿੱਟੀ ਕੀ ਨਲ
ਜੀ ਜੀ ਜੀ
ਹਾਂ।
ਤੁਹਾਡੇ ਉੱਧਰ ਦੇ ਫੈਕਟਰੀਆਂ ਵੀ ਆਵਲਾ ਘੱਟ ਈ ਹੋਣੀ ਸਾਡੇ ਇੱਧਰ ਤਾਂ ਸ਼ਹਿਰੀ ਏ ਚ ਬਹੁਤ ਜ਼ਿਆਦਾ ਫੈਕਟਰੀ ਗਿਆ ਆਪਾਂ ਰਹਿੰਦੇ ਈ ਫੈਕਟਰੀਆਂ ਦੇ ਏਰੀਏ ਚ ਆ ਜਿੱਦਾਂ ਇੱਕ ਇੰਡਸਟਰੀ ਏਰੀਆ ਹੁੰਦਾ ਆ ਨਾ ਉਹ ਇੰਡਸਟਰੀ ਏਰੀਆ ਆ ਸਾਡਾ ਉੱਧਰ ਉੱਧਰ ਰਹਿੰਣੇ ਆ ਆਪਾਂ ਸਾਰੇ ਹੀ ਇੱਧਰ ਘਰ ਘਰ ਚ ਫੈਕਟਰੀ ਐ ਭਾਂਡੇ ਬੰਣਦੇ ਇੱਧਰ ਟੀਲ ਦੇ ਪਿੱਤਲ ਦੇ ਤਾਂਬੇ ਦੇ ਏ
ਹੂ ਹੂ ਹਾਂ ਫਿਰ ਉਹਨਾਂ ਨੇ ਜਿਹੜੀਆਂ ਗੰਦੀਆਂ ਸਮੇਲ ਆਹੋ ਹੁੰਦੀਆਂ ਹਨਾ ਗੈਸਾਂ ਹੁੰਦੀਆਂ ਉਹ ਜਿਹੜੀ ਜਦੋਂ ਬਾਹਰ ਨਿਕਲਦੀਆਂ ਨੇ ਉਹਨਾਂ ਨਾਲ ਸਾਹ ਦੀ ਤਕਲੀਫ਼
ਹੂ ਜੀ ਜੀ ਬਾਅ ਜੀ ਮਜਬੂਰੀ ਆ ਕੀ ਐ ਹੁਣ
ਹਾਂਜੀ ਬਸ ਐਵੇਂ ਐ ਨਾ ਕੰਮ ਕਰਨਾ ਤਾਂ ਹੁੰਦਾ ਈ ਐ ਹਰੇਕ ਨੇ ਕੰਮ ਕਰਨ ਜਾਣਾਂ, ਸ਼ਹਿਰ ਵੀ ਜਾਣਾਂ ਪਿੰਡਾਂ ਵਿੱਚ ਵੀ ਜਾਣਾਂ ਏ ਰੋਜ਼- ਰੋਜ਼ ਜਾਣਾਂ ਹੁੰਦਾਂ ਏ।
ਪਰ ਆਪਾਂ ਤਾਂ ਪਿੰਡਾਂ ਨੂੰ ਜ਼ਿਆਦਾ ਪ੍ਰੈਫਰ ਕਰਦੇ ਆ, ਪਿੰਡ ਜਾਣਾ ਪਸੰਦ ਕਰਦੇ ਆ ਐਤ ਦੇ ਐਤਵਾਰ ਈ।
ਹਾਂਜੀ ਪਰ ਦੇਖੋ ਪਿੰਡਾਂ ਵਿੱਚ ਵੀ ਹੁਣ ਤਾਂ ਐਹੋ ਜਿਹਾਂ ਮਾਹੌਲ ਨੀਂ ਰਹਿ ਗਿਆਂ ਹੈਗਾ ਪਹਿਲਾਂ ਵਾਲਾਂ, ਵੀ ਪਿੰਡ ਦੇ ਵਿੱਚ ਕੋਈ ਤਾਜ਼ਗੀ ਆ ਹਵਾ ਹੋਉਗੀ ਜਾਂ ਕੁੱਛ ਵੀ ਹਨਾ। ਐਵੇਂ ਦਾ ਹੁਣ ਪਿੰਡਾਂ ਵਿੱਚ ਵੀ ਮਾਹੌਲ ਨੀ ਰਹਿ ਗਿਆਂ ਹੈਗਾ। ਕਿਉਂ ਜਿੰਨਾ ਕਿ ਸ਼ਹਿਰ ਜ਼ਿਆਦਾ ਤਾਂ ਮਤਲਬ ਕਿ ਅੱਗੇ ਨੂੰ ਵੱਧਣਾ ਸ਼ੁਰੂ ਹੋ ਰਹੇ ਨੇ, ਵੀ ਜਾਂ ਸ਼ਹਿਰ ਵਿੱਚ ਇੱਕ ਕੋਈ ਵੱਡਾ ਸਾਧਨ ਹੋਵੇਂ ਚੱਲ ਰਿਹਾ ਹੋਵੇ ਸੜਕ ਦੇ ਉਤੇ, ਉਹੀ ਹੁਣ ਪਿੰਡਾਂ ਦੇ ਲੋਕ ਕਰ ਰਹੇ ਆ। ਸਾਡੇ ਕੋਲ ਵੀ ਗੱਡੀ ਹੋਵੇਂ, ਮੋਟਰਸਾਈਕਲ ਹੋਵੇਂ। ਦੇਖ -ਦੇਖ ਕੇ ਅੱਗੇ ਹੋ ਰੇ।
ਹਾਂ ਬਿਲਕੁਲ ਦੇਖੋ ਦੇਖੀ ਕਰੀ ਜਾ ਰਿਹਾ ਆਪਣਾ ਪਿੰਡਾਂ ਨੂੰ ਵੀ ਸ਼ਹਿਰਾਂ ਵਾਂਗੂ ਬਣਾਈ ਜਾ ਰਹੇ ਆ।
ਹਾਂਜੀ -ਹਾਂਜੀ।
ਤੁਹਾਡੇ ਤੇ ਆਪਣਾ ਬੰਬੀ ਲੱਗੀ ਹੋਣੀ ਓ, ਜਿਹੜੀ ਉਹ ਮੋਟਰ ਲ ਹੁੰਦੀ ਐ, ਮੋਟਰ- ਮੋਟਰ।
ਅੱਛਾ ਹਾਂ, ਹਾਂਜੀ- ਹਾਂਜੀ।
ਉਹ- ਉਹ ਤੇ ਸਭ ਤੋਂ ਬੈਸਟ ਹੀ ਜੀਵਨ ਦਾ ਸਭ ਤੋਂ ਬੈਸਟ
ਹਾਂਜੀ ਇਹ ਤਾਂ ਹੈ, ਪਰ ਦੇਖੋ ਨਾ ਜਿਹੜੇ ਲੋਕ ਖੇਤਾਂ ਵਿੱਚ ਕੰਮ ਕਰਦੇ ਨੇ ਉਹ ਉਹਨਾਂ ਲਈ ਹੀ ਬੈਸਟ ਨੇ ਜਿਵੇਂ ਘਰ ਦੀਆਂ ਔਰਤਾਂ ਹੁੰਦੀਆਂ ਨੇ ਜਾਂ ਘਰ ਦੇ ਛੋਟੇ ਬੱਚੇ ਬੱਚੇ ਹੁੰਦੇ ਨੇ, ਉਹ ਤਾਂ ਹੁਣ ਰੋਜ਼- ਰੋਜ਼ ਮੋਟਰਾਂ ਤੇ ਨਹੀਂ ਨਾ ਜਾ ਸਕਦੇ, ਘਰ ਦੀਆਂ ਔਰਤਾਂ ਥੋੜੀ ਮੋਟਰਾਂ ਤੇ ਜਾਂਦੀਆਂ ਨੇ ਰੋਜ਼- ਰੋਜ਼।
ਨਹੀ ਫੇਰ ਵੀ ਜਿਵੇਂ ਆ। ਕੀ ਤੁ ਇੱਕ -ਇੱਕ ਵਾਰੀਂ ਜਿਵੇਂ ਮੋਟਰ ਤੇ ਚਲੀਏ ਐਤ ਦੇ ਐਤਵਾਰ।
ਹੂੰ ਹਾਂ ਜਿਵੇਂ ਹੁਣ ਕੋਈ ਫਸਲ ਉਹੋ ਜਿਹੀ ਆਉਂਦੀ ਹੈਗੀ ਆ ਹਨਾ। ਉਹ ਤੇ ਚਲੋ ਖੇਤਾਂ ਵਿੱਚ ਲੋਕ ਲੋਕਾਂ ਦਾ ਜ਼ਿਆਦਾ ਕੰਮ ਚੱਲਦਾ ਐ, ਰੈਗੂਲ ਮਤਲਬ ਰੋਜ਼- ਰੋਜ਼ ਤਾਂ ਖੇਤਾਂ ਵਿੱਚ ਨਹੀ ਵੀ ਜਾਇਆਂ ਜਾਂਦਾ।
ਚੱਲ
ਪਿੰਡ ਦੇ ਲੋਕ ਵੀ ਸ਼ਹਿਰਾਂ ਦੇ ਵਿੱਚ ਹੀ ਕੰਮ ਕਰਨ ਆਉਂਦੇ ਨੇ ਹੁਣ ਤਾਂ।
ਸਹੀ ਗੱਲ ਆ।
ਦਿਹਾੜੀ ਮਜ਼ਦੂਰੀ ਵਿਚਾਰੇ ਪਿੰਡਾਂ ਤੋਂ ਲੈ ਕੇ ਸ਼ਹਿਰਾਂ ਤਿਕਰ ਹੀ ਜਾਂਦੇ ਨੇ।
ਹਾਂਜੀ -ਹਾਂਜੀ ਇਧਰ ਹੀ ਆ ਰੇ ਸਾਰੇ ਪਿੰਡਾਂ ਤੋਂ ਵੀ ਏਦਰ ਹੀ ਆ ਰੇ ਬਾਹਰੋਂ ਵੀ ਏਦਰ ਹੀ ਆਰੇ, ਹੁਣ ਤੇ ਸ਼ਹਿਰਾਂ ਚ ਕੰਮ ਹੋਰ। ਹੈਲੋ।
ਹੈਲੋ।
ਹਾਂਜੀ- ਹਾਂਜੀ।
ਆਵਾਜ਼ ਨੀਂ ਆ ਰੀ।
ਆ ਰੀ, ਆ ਰੀ।
ਹੈਲੋ।
ਹੈਲੋ।
ਹਾਂਜੀ -ਹਾਂਜੀ।
ਤੇ ਆਪਣਾ ਤੁਹੀ ਕਿੱਧਰ ਪ੍ਰੈਫਰ ਕਰਦੇ ਹੋ ਜਿੱਦਾਂ। ਪਿੰਡਾਂ ਚ ਜਾਂ ਸ਼ਹਿਰਾਂ ਚ।
ਨਹੀਂ ਨਹੀਂ ਮੈਂ ਤਾਂ, ਹੁਣ ਤਾਂ ਕਿਤੇ ਵੀ ਰਹਿਣ ਨੂੰ ਜੀ ਨਹੀਂ ਕਰਦਾ ਹੈਗਾ ਗਾ ਕ ਸ਼ਹਿਰਾਂ ਵਿੱਚ ਦੇਖੀਏ ਤਾਂ ਸ਼ਹਿਰਾਂ ਵਿੱਚ ਵੀ ਇੰਨਾ ਜ਼ਿਆਦਾ ਪ੍ਰਦੂਸ਼ਣ ਏ, ਪਿੰਡਾਂ ਚ ਦੇਖੀ ਦੇਖੀਏ ਤਾਂ ਪਿੰਡਾਂ ਵਿੱਚ ਵੀ ਇਨਾ ਜ਼ਿਆਦਾ ਪ੍ਰਦੂਸ਼ਣ ਹੈ, ਇਹ ਦੇਖੋ ਘਰਾਂ ਦੇ ਵਿੱਚ ਵਿੱਚ ਹਰੇਕ ਘਰ ਦੇ ਵਿੱਚ ਸ਼ੀਸੇ ਤਾ ਨੀ ਲੱਗੇ ਹੁੰਦੇ, ਹੈਨਾ ਕੋਈ ਗ਼ਰੀਬ ਜ਼ਿਆਦਾ ਘਰ ਵੀ ਹੁੰਦਾ ਹੀ ਹੈਗਾ ਜ਼ਰੂਰੀ ਤਾਂ ਨਹੀਂ ਹੈਗਾ, ਹਰੇਕ ਘਰ ਅਮੀਰ ਹੀ ਹੋਊਗਾ ਪਿੰਡਾਂ ਦੇ ਵਿੱਚ ਜਿਵੇੰ ਨਾ, ਔਰ ਜਿੰਨਾਂ ਨੇ ਸ਼ੀਸ਼ ਜੇ ਨਹੀ ਲੱਗੇ ਹੈਗੇ, ਉਹਨਾਂ ਦੇ ਘਰਾਂ ਦਾ ਹਾਲ ਦੇਖੋ ਇੱਕ ਵਾਰ ਆ ਕੇ, ਇੰਨੀ ਜ਼ਿਆਦਾ ਮਿੱਟੀ ਉੱਡ ਰਹੀ ਹੈ ਔਰ ਗੰਦਾ ਧੂੰਆਂ ਜਿਹੜਾ ਵਾਹਣਾ ਨੂੰ ਅੱਗ ਲਾਉਂਦੇ ਨੇ, ਉਹ ਜ ਤੁਸੀਂ ਦੇਖੋ ਆ ਕੇ ਤੁਸੀਂ ਕਹ ਪਿੰਡਾਂ ਵਿੱਚ ਉਸ ਤੋਂ ਵੀ ਜ਼ਿਆਦਾ ਬੁਰਾ ਹਾਲ ਹੈ
ਅੱਛਾ ਜੀ
ਬਹੁਤ ਬੁਰਾ ਹਾਲ ਹੈ ਪਿੰਡਾਂ ਵਿੱਚ ਵੀ, ਸਭ ਪਾਸੇ ਹੀ ਚੱਲ ਰਿਹਾ ਪੋਲਿਊਸ਼ਨ ਤਾਂ ਬਹੁਤ ਜ਼ਿਆਦਾ ਦੁਨੀਆਂ ਤੇ ਸਾਰੇ ਲੋਕ ਇੱਕੋ ਜੇ ਤੇ ਨਹੀਂ ਨਾ, ਗ਼ਰੀਬ ਵੀ ਨੇ ਅਮੀਰ ਵੀ ਨੇ
ਜੀ ਜੀ ਇੱਧਰ ਵੀ ਹੈ ਪ੍ਰਦੂਸ਼ਣ ਤਾਂ ਬਾਕੀ ਹੁਣ ਚੱਲੀ ਜਾ ਰਿਹਾ ਆ, ਜੋ ਵੀ ਹੈ ਬਸ
ਹੂ ਹੂ
ਜ਼ਿੰਦਗੀ ਦਾ ਕਟਨੀ ਹੀ ਹੈ, ਭਾਵੇਂ
ਹਾਂਜੀ ਇਹ ਤਾਂ ਹੈ ਆਪੈ ਨੂੰ ਰੋਕਿਆ ਵੀ ਜਾ ਸਕਦਾ ਹੈ, ਆਪਾਂ ਹੁਣ ਮਤਲਬ ਜਿੰਨੇ
ਜੀ ਵੇਖ ਲੋ, ਕਿੰਨਾ ਟ੍ਰੈਫਿਕ ਆ ਉੱਧਰ, ਬਹੁਤ ਟ੍ਰੈਫਿਕ ਆ ਉਧਰ
ਹਾਂਜੀ ਟ੍ਰੈਫਿਕ ਵੀ ਆਪਣੇ ਕਰਕੇ ਲੱਗਦਾ ਹੈਗਾ ਹਨਾ ਜਦੋਂ ਆਪਾਂ ਦਸਾਂ ਮਿੰਟ ਟਾਂ ਲਈ ਵੀ ਆਪਾਂ ਤੁਰ ਨੀ ਸਕਦੇ ਹੈਗੇ, ਬੱਚੇ ਨੂੰ ਆਪਾਂ ਦੁੱਧ ਲੈਣ ਲਈ ਘਲਦੇ ਹੈਗੇ ਦੁਕਾਨ ਚਲੋ ਜਿਹੜੇ ਸ਼ਹਿਰ ਚਾਹੇ ਪਿੰਡਾਂ ਚ ਕਹਿ ਲੋ ਹੈਨਾ ਉਹ ਕਹੂਗਾ ਮੈਂ ਸਾਧਨ ਤੋਂ ਬਿਨਾਂ ਨਹੀਂ ਜਾਣਾ ਹੈਗਾ
ਉਹ ਬ ਹੋਰ ਜੋੜੀ ਹੋਈ ਜਾਣ ਦੇ
ਹਾਂ ਪੈਦਲ ਜਾਣਾ ਪਸੰਦ ਨਹੀਂ ਨਾ ਕਰਦੇ, ਬੱਚੇ ਅੱਜ ਕੱਲ੍ਹ ਬ ਜੇ ਚਾਹੇ ਬਜ਼ੁਰਗ ਚਾਹੇ ਵੱਡੇ ਹੈਨਾ, ਇਹ ਸਾਧਨ ਬਣੇ ਸੀ ਆਪਣੀ ਸ ਸਹੂਲਤ ਤਾਂ ਆਪਣੀ ਲਈ ਬਣੀ ਸੀ ਸਾਧਨ, ਪਰ ਇਹ ਨੂੰ ਯੂਜ ਮਤਲਬ ਜਿਹੜੀ ਵਰਤੋਂ ਆ ਗਈ ਥੋੜੇ ਹੋਰ ਢੰਗ ਨਾਲ ਕਰਨ ਲੱਗ ਗਏ
ਸਹੀਦਾ ਹਾਂ ਤੇ ਅੱਜ ਕੱਲ੍ਹ ਦੇੇਖੋ ਸਾਰਿਆਂ ਕੋਲ ਜਾਣੇ ਖਣੇ ਕੋਲ ਗੱਡੀ ਆ, ਤੇ ਗੱਡੀ ਤੋਂ ਬਗੈਰ ਕਿ ਉੱਧਰ ਜਾਂਦੇ ਨੇ ਬੰਦੇ ਪਰ ਕਿੱਧਰ ਵੀ ਜਾਣਾ ਤੇ ਗੱਡੀ ਜਾਣਾ, ਗੱਡੀ ਚ ਪੈਟਰੋਲ ਵੀ ਫੋਨ ਆਯਾ ਫੇਰ ਉਸ ਤੋਂ ਬਾਅਦ ਪ੍ਰਦੂਸ਼ਣ ਵੀ ਔਦਾ ਫੂਕਣਾ ਆ ਫਿਰ ਉਹ ਕਿਧਰ ਨਾ ਕਿਧਰ ਮਾਰ ਕਰਦਾ ਹੀ ਹੈ
ਹਾਂਜੀ
ਬਾਈਕ ਦਾ ਵੀ ਹੁੰਦਾ ਆ, ਕਾਰ ਦਾ ਠੀਕ ਹੈ